ਹੈਲਓ
ਹਾਂਜੀ-ਸਾਸੀ ਕਾਲ ਜੀ,
ਸਤਿ ਸ੍ਰੀ ਕਾਲ ਜੀ। ਕੀ ਹਾਲ ਏ?
ਵਧੀਆ, ਵਧੀਆ। ਤੁਸੀਂ ਸੁਣਾਓ?
ਬਸ ਮੈਂ ਬੀ ਵਧੀਆ। ਸਭ ਠੀਕ ਐ? ਇੰਨੀ ਰਾਤੀ ਫੋਨ!
ਹਾਂ ਨਈ, ਨਈ ਸਭ ਠੀਕ- ਠਾਕ ਐ ਵਧੀਆ, ਵਧੀਆ। ਬਸ ਉਵੇਂ। ਮੈਂ ਕਿਹਾ ਭੈਣਜੀ ਨਾਲ ਗੱਲ ਨੀ ਹੋਈ। ਕਿੰਨੇ ਦਿਨ ਹੋ ਗਏ ਨੇ
ਅੱਛਾ! ਹਾਂ ਚਲੋ, ਹਾਂ ਬਸ ਓ ਨਈ, ਬਸ ਓ ਬ ਚੇ ਆਏ ਦੇ ਸੀ ਕਾਲ। ਤੇ, ਟਾਈਮ ਨੀ ਲੱਗਦਾ ਪਿਆ ਸੀ। ਨਹੀਂ, ਨਹੀਂ, ਨਈ ਓ ਛੁੱਟੀਆਂ ਪੈ ਗਈਆਂ ਨੇ ਬੱਚੇ ਆਏ ਦੇ ਸੀ। ਘਰ ਨਾ ਪਹਿਲੇ ਨਨਾਣ ਦੇ ਬੱਚੇ ਆਏ ਦੇ ਸੀ ਫਿਰ ਹੁਣ ਮੇਰੀ ਭੈਣ ਦੇ ਬੱਚੇ ਆਏ ਦਿਨ ਹਾਂ
ਅੱਛਾ, ਅੱਛਾ ਹਾਂ। ਮੈਂ ਓਹੀ ਕਹਾਂ ਭੈਣ ਜੀ ਦਾ ਫੋਨ ਈ ਨੀ ਆਇਆ। ਕਿੰਨੇ?
ਬਸ ਫੇਰ ਥੋੜੀ ਤਬੀਅਤ ਠੀਕ ਨੀ ਚੱਲਦੀ ਪਈ ਸੀ।
ਕਿਉ?
ਹਹ ਬਸ ਐ ਦੇਖੋ, ਕੋਲਡ ਹੋਇਆ ਤੇ ਗਲਾ ਦਰਦ, ਗਲਾ ਪੀੜ, ਖਾਂਸੀ ਜਵੇ ਤੁਹਾਨੂੰ ਪਤਾ ਠੰਡਾ ਗਰਮ ਖਾਦਾ ਜਾਂਦਾ ਆ, ਨਾਲੇ ਠੰਡਾ, ਗਰਮ ਖਾਦਾ ਜਾਂਦਾ ਕਦੀ ਕੁਲਫੀ, ਰੋ ਰੋਟੀ ਉੱਤੋਂ ਮ, ਨਾਲੀ ਕੁਲਫੀ ਖਾ ਲਈ ਓ ਫਿਰ ਮੌਸਮ ਇੱਥੇ ਇੰਨੀ ਗਰਮੀ ਐ, ਪੁੱਛੋ ਨਾ ਬੋਤ ਗਰਮੀ ਐ, ਇੱਥੇ ਬੋਤ ਜਾਦਾ ਤੋ
ਬਸ ਓਹੀ ਏ, ਨਾ, ਮੌਸਮ ਗਰਮੀ ਜਾਦਾ‌ ਅਸੀਂ ਇਕਦਮ ਗਰਮੀ'ਚ ਆਨੇ ਏ ਸ
ਬਿਲਕੁੱਲ, ਬਿਲਕੁੱਲ। ਬਸ ਓਹੀ ਪਾਣੀ ਪੀ ਲਿਆ ਆ ਕੇ, ਕੁਲਫੀ ਖਾ ਲਈ, ਫਿਰ ਰੋਟੀ-ਰੋਟੀ ਗਰਮ- ਗਰਮ ਰੋਟੀ ਖਾ ਲਈ। ਹਾਂ, ਬੱਸ।
ਸਈ ਗੱਲ ਤੁਹਾਡੇ ਧਿਆਨ ਰੱਖਿਆ ਕਰੋ ਨਾ। ਤੁਹਾਨੂੰ ਪਤਾ ਐ, ਦੇਖੋ ਗਰਮੀਆਂ'ਚ ਪਰ ਐਵੇ ਨਾ, ਗਰਮੀ ਜਦੋਂ ਆਓ ਨਾ ਇਕਦਮ ਕੰਟਰੋਲ ਈ ਨੀ ਹੁੰਦਾ, ਬੰਦਾ ਕਹਿੰਦਾ ਬਸ ਠੰਡਾ-ਠੰਡਾ। ਮ ਬਸ ਪਾਣੀ ਮਿਲ ਜੇ, ਠੰਡਾ।ਕੁੱਛ ਨਾ, ਕੁੱਛ ਠੰਡਾ ਮਿਲ ਜਾਏ।
ਹਾਂ, ਕਿੰਨੀ ਵਾਰ ਤੱਕ ਕੰਟਰੋਲ ਕਰੀਦਾ, ਕਿੰਨੀ ਵਾਰ ਤੱਕ ਕੰਟਰੋਲ ਕਰੀ ਦੇ, ਪਰ ਕਈ ਵਰੀ ਨਾ, ਕਈ ਵਰੀ ਨਈ ਹੁੰਦਾ।ਇੰਨੀਆਂ ਮਤਲਬ ਗਲਾਂ ਵਿੱਚ ਸੁਕਿਆ ਹੁੰਦਾ ਪੂਰਾ ਤਾਜ਼ੇ ਪਾਣੀ ਨਾਲ ਪਿਆਸ ਵੀ, ਨੀ, ਮਿਟਦੀ ਮੇਰੀ ਤਾਂ'ਪਤਾ ਨੀ ਕਿਉਂ।
ਅੱਛਾ-ਅੱਛਾ ਨਈ ਤੁਸੀਂ ਮੇਰੀ ਗੱਲ ਸੁਣ ਜਦੋਂ ਕਦੇ ਬਾਹਰੋਂ ਆਉਂ ਦਿਓ ਨਾ, ਤੁਸੀਂ। ਪਰ ਉਦੋਂ, ਆਉਂਦੇਆ ਈ ਇੱਕ ਦਮ ਨਾੰਗ ਗਿਆ। ਕਰੋ ਠੰਡਾ ਪਾਣੀ, ਪਤਾ। ਉਹਦੇ ਨਾਲ, ਸਾਡੀ ਨਾ, ਬ੍ਰੇਨ ਦੀ'ਚ ਜਿੰਨੀਆਂ ਵੀ ਨਸਜ਼ ਹੁੰਦੀਆਂ ਨਾ, ਉਹ ਥੋੜੀਆਂ ਨਾ ਸ਼੍ਰਿੰਕ ਹੋ ਜਾਂਦੀਆਂ ਤੇ ਇਕਦਮ ਨਾ ਸਟੋਕ ਵੀ ਹੋ ਜਾਂਦਾ ਹਾਂ, ਮੈਂ ਤਾਂ ਹੀ, ਇਹ ਗੱਲ ਤੁਹਾਨੂੰ ਕਹਿਣੀ ਸੀ।ਸਾਡੇ ਇੱਥੇ ਵੀ ਮੈਂ ਦੇਖ ਦੇਖਿਆ ਸੀਗਾ ਇੱਕ ਦੋ ਕੇਸਿਸ ਹੋਏ ਸੀਗੇ, ਤੇ, ਫੇਰ ਮੈਂ ਕਿਹਾ ਸੀ ਬਈ ਹੁਣ ਪਹਿਲਾਂ ਤਾਂ, ਮੈਂ, ਵੀ ਤੇ ਕਰਦੀ ਸੀ। ਆ ਜਾਂਦੀ ਤੁਸੀਂ ਇੱਕਦਮ ਠੰਡਾ ਪਾਣੀ -ਪੀਣਾ ਨਾ, ਤੁਸੀਂ ਕਦੇ ਨੋਟਿਸ ਕੀਤਾ, ਤੁਸੀਂ ਇਕਦਮ ਠੰਡਾ ਪਾਣੀ ਪੀਂਦੇ ਹੋ, ਤੇ, ਤੁਹਾਡਾ ਸਿਰ ਇੱਕ ਦਮ
ਹਾਂ, ਇੱਕ ਤਾਂ ਜਿਵੇਂ ਐਵੇਂ ਥੱਲੇ ਐਵੇਂ ਜਿਵੇਂ ਥੱਲੇ ਤੱਕਣ ਜਾਂਉਦਾ, ਪਾਣੀ ਐਵੇਂ ਲੱਗਦਾ ਗੋਡਿਆਂ ਤੋਂਕਣ ਜਾਦਾ ਹਾਂ ਹੁੰਦਾ ਕਈ ਵਾਰੀ ਹਾਂਜੀ-ਹਾਂਜੀ।
ਤੇ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ, ਏਦਾਂ ਇੱਕ ਦਮ ਨਾ ਪੀਓ, ਆਓ ਥੋੜ੍ਹੀ ਦੇਰ ਦੋ ਮਿੰਟ ਹਵਾ ਲਓ, ਦੋ ਮਿੰਟ ਬੈਠੋ ਮਤਲਬ ਪੰਜ ਕੁ ਮਿੰਟ ਬੈਠੋ, ਫਿਰ ਪੀਓ ਪਰ ਉਹ ਵੀ ਜ਼ਿਆਦਾ ਠੰਡਾ ਨਾ ਪੀਓ। ਸਾਡੀ ਕੋਸ਼ਿਸ਼ 'ਚ ਹੁੰਦੀ ਨਾ, ਇਕ ਇੱਕਦਮ ਠੰਡਾ ਪੀਣੈ ਚਿਲਡ ਪੀਣੈ ਗਰਮੀ ਲੱਗ ਰਹੀ ਗਰਮੀ ਲੱਗ ਰਹੀ ਚਲੋ।
ਠੰਢਾ ਤਾਂ ਪੀਂਦੀ ਨੀਂ ਮੈਂ ਪਰ ਨੋਰਮਲ ਪੀਂਣੀ ਆਂ ਪਰ ਪਤਾ ਨੀਂ ਮੈਨੂੰ ਲੱਗਦਾ ਉਹ ਰੋਟੀ ਰੂ ਰਟੀ ਖਾਧੀ ਸੀ ਨਾ ਫਿਰ ਇੱਕੋਦਮ ਕੁਲਫੀ ਖਾ ਲੀ ਠੰਡੀ ਠੰਡੀ। ਉਹਦੇ ਨਾਲ ਮੈਨੂੰ ਲਗਦੈ ਗਲਾ ਫੜਿਆ ਗਿਆ ਮੇਰਾ ਨਾਂ ਫਿਰ ਉਹ ਗਲਾ ਫੜਿਆ ਗਿਆ ਫੇਰ ਕੋਲਡ ਵੀ ਹੋ ਜਾਂਦੈ ਨਾਲ ਈ। ਤੁਹਾਨੂੰ ਪਤਾ ਫਿਰ ਜਾਣ ਦਾ ਵੀ ਨੀ ਸੌਖਾ ਇਹ ਚੀਜ਼ਾਂ ਦਾ ਹਾਂ ਬਿਲਕੁਲ ਬਿਲਕੁਲ ਬਿਲਕੁਲ ਹਾਂ ਮੈਂ ਮੈਡੀਸਿਨ ਵੀ ਖਾਧੀ ਏ ਹਾਂ ਸਟੀਮ ਵੀ ਲੈ ਰਹੀ ਆਂ ਤਾਂ ਵੀ ਨੀਂ ਫ਼ਰਕ ਪੈ ਰਿਆ।
ਸੀ ਗਰਾਰੇ ਕਰਨੇ ਸੀ।
ਹਾਂ ਨਹੀਂ ਮੈਂ ਕੱਲ ਕੀਤਾ ਸੀ ਸਵੇਰੇ ਵੀ ਕੀਤਾ ਸੀ। ਥੋੜਾ ਉਝ ਗਲਾ ਦਰਦ ਮਤਲਬ ਉਝ ਦਰਦ ਹੋ ਰਿਹੈ ਪਰ ਉਂਝ ਠੀਕ ਐ ਥੋੜਾ ਮਤਲਬ ਕੱਲ ਤੇ ਮੇਰੇ ਕੋਲ ਬੋਲਿ ਈ ਨੀਂ ਜਾ ਰਿਹਾ ਸੀ ਬਿਲਕੁਲ ਵੀ
ਅੱਛਾ ਅੱਛਾ ਠੀਕ।
ਹਾਂ।
ਚਲੋ ਵਧੀਆ ਐ ਹੋਰ ਬੱਚੇ ਠੀਕ। ਹਾਂ ਬੱਚੇ ਇਹਨਾਂ ਦਾ ਦੇਖੋ ਬੜਾ ਸਿਰ ਖਪਾਈ ਜੇ ਸਾਰਾ ਦਿਨ ਅਸੀਂ ਬੱਚਿਆਂ ਨਾਲ ਖੱਪ ਖੱਪ ਕੇ ਨਾਂ ਤੇ ਮਤਲਬ ਸਿਰ ਦਰਦ ਤਾਂ ਵੈਸੇ ਈ ਹੋ ਜਾਂਦੈ, ਇਹਨਾਂ ਨੂੰ ਜਾਂ ਤਾਂ ਕੋਈ ਐਕਟੀਵੀਜ਼ ਐਕਟੀ ਐਕ ਐਕਟੀਵਿਟੀਜ਼ ਵਿੱਚ ਕਰਾਓ ਨਾ
ਕਿੱਥੇ ਜਾਂਦੇ ਜੇ ਇਹਨਾਂ ਇਹਨਾਂ ਦੇ ਇਕੋ ਜਵਾਬ ਏ ਅਗੋਂ ਜੇ ਦੇਖੋ ਮੰਮਾ ਉਦ ਛੁਟੀਆਂ ਪਈਆਂ ਨੇਂ। ਹੁਣ ਅਸੀ ਕੁਛ ਨਹੀਂ ਕਰਨਾ।
ਪਰ ਉਹੀ ਨਾ ਘਰ ਬਹਿ ਕੇ ਸਾਡਾ ਦਿਮਾਗ ਖਾਂਦੇ ਨੇਂ।
ਹਾਂ, ਨਈਂ ਵੈਸੇ ਟਊਸ਼ਨ, ਨਈਂ ਨਈਂ ਵੈਸੇ ਟਊਸ਼ਨ ਜਾਂਦੇ ਨੇਂ ਦੋ ਘੰਟੇ ਟਿਊਸ਼ਨ ਲਾਂ ਦੇ ਫਿਰ ਮੈਂ ਕਿਹਾ ਚਲੋ ਜ਼ਦਾ ਬਰਡਨ ਨਾ ਪਵਾਂ ਹਾਂ ਫਿਰ ਮੈਂ ਕਿਹਾ ਚਲੋ ਜ਼ਦਾ ਬਰਡਨ ਨਾ ਪਾਵਾਂ ਫਿਰ ਅਹ, ਚਲੋ ਅਖੀਰਲੇ ਦਿਨ ਦੇਖੋ ਲਾ ਕਿਉਂਕਿ ਇੱਕੀ ਤਰੀਕ ਤੋਂ ਉਹਦੀ ਟਿਊਸ਼ਨ ਦੀ ਮੈਡਮ ਕੈਹ ਰੀ ਕਿ ਮੈਂ ਛੁੱਟੀਆਂ ਰੱਖਣੀਆਂ ਨੇਂ, ਮੈਂ ਆਪਣੇ ਪੁੁੱਖ ਤੇ ਜਾਣਾ ਤੇ ਮੈਂ ਚਲੋ ਇੱਕੀ ਤਰੀਕ ਤੋਂ ਤੁਹਾਨੂੰ ਫਿਰ ਕੋਈ ਕਲਾਸਿਸ ਵਗੈਰਾ ਜੁਆਇਨ ਕਰਾ ਦਾਂਗੇ ਤਾਂ ਟੂਸ਼ਨ ਜਾਨਗੇ। ਨਾਲੇ ਛੁੱਟੀਆਂ ਦਾ ਕੰਮ ਕੰਪਲੀਟ ਕਰੋ।
ਹਾਂ, ਨਈਂ ਬਿਲਕੁਲ ਠੀਕ ਕਿਆ ਤੁਸੀਂ ਹੋਰ ਫਿਰ ਤੁਸੀਂ ਐਤਕੀਂ ਕਿਤੇ ਬਣਾਇਆ ਨੀਂ ਪ੍ਰੋਗਰਾਮ ਘੁੰਮਣ ਦਾ। ਮੈਂ ਤਾਂ ਪੁੱਛਣਾ ਹੀ ਸੀਗਾ ਮੈਂ ਕਿਹਾ ਭੈਣ ਜੀ ਦਾ ਕੋਈ ਪ੍ਰੋਗਰਾਮ ਬਣੇ।
ਨਈਂ ਨਈਂ ਐਤਕੀ ਮੈਂ ਕਿੱਥੇ ਨੀਂ ਚਲੀ ਐਤਕੀਂ, ਨਈਂ ਇੱਥੇ ਇਸ ਵਾਰੀ ਨਾਂ ਸੋ, ਸੋਚਦੇ ਤਾਂ ਪਏ ਸੀ ਬਸ ਫਿਰ ਨਾਂ ਹੱਥ ਚ ਨੀ ਪੈ ਰਿਹਾ ਦੇਖੋ ਖਰਚਾ ਹੋ ਜਾਣਾ ਬੜਾ ਫਿਰ ਮੈਂ ਕਿਹਾ ਚਲੋ ਕੋਈ ਨੀ ਅਸੀਂ ਜਦੋਂ ਫੇਰ ਛੁੱਟੀਆਂ ਲੈ ਕੇ ਆਵਾਂਗੇ ਕੋਈ ਨੀ ਸਕੂਲ ਦੀ
ਚਲੋ ਥੋੜਾ ਛੋਟਾ ਜਹਾ ਬਣਾ ਲੈਂਦੇ ਆਾਂ ਕੋਈ ਪ੍ਰੋਗਰਾਮ ਜਿਆਦਾ ਦੂਰ ਨਹੀਂ ਜਾਂਦਾ
ਹਹ ਹਾਂ ਵੈਸਾ ਸੋਚ ਰਿਹਾ ਇੱਥੇ ਨੇੜੇ ਨੇੜੇ ਇੱਥੇ ਸਾਡੇ ਬਹੁਤ ਮਤਲਬ ਗੁਰਦੁਆਰਾ ਹੈਗਾ ਬਹੁਤ ਮਾਨਤਾ ਉਹਦੀ ਇੱਥੇ ਪਹੁੰਚ
ਅੱਛਾ ਅੱਛਾ ਹਾਂ ਮੈਂ ਵੀ ਤੁਹਾਨੂੰ ਕਹਿਣ ਨੀ ਲੱਗੀ ਸੀ ਮੈਂ ਕਹਿਣ ਨੀ ਲੱਗੀ ਸੀ ਤੁਸੀਂ ਮੇਰੀ ਗੱਲ ਛੀਂਨ ਲੀ
ਬਸ ਇੱਕ ਦਿਨ ਚ ਅਪ ਡਾਊਨ ਹੋਜਏਗਾ ਨਾ ਫੇਰ ਉੱਧਰ ਹੀ ਜਾਵਾਂਗੇ ਵੇੇਖ ਦੇ ਪਰ ਨਾਲੇ ਹੁਣ ਮੇਰੇ ਨਨਾਾਨ ਦੇ ਬੱਚੇ ਆਏ ਦੇ ਨਾ ਅੱਛਾ ਨਹੀਂ ਹੁਣ ਮੇਰੇ ਨਨਾਾਨ ਬੱਚੇ ਆਏਦੇ ਨੇ ਫਿਰ ਉਹਨੇ ਉਹਨੇ ਆਪੇ ਤੱਕਨ ਲਾਣਾ ਹੈ ਉਨ੍ਹੇਂ ਫੇਰ ਉਹ ਕਹਿੰਦੀ ਪਈ ਸੀ ਨਾਲ ਚੱਲਾਂਗੇ ਕੋਈ ਨੀ ਤੁਸੀਂ ਆ ਤਾਂ ਤੁਹਾਡੇ ਨੂੰ ਦੁਬਾਰਾ ਚੱਲ ਪਾਵਗੇ ਅਸੀਂ ਤੁੇ ਦੁਬਾਰਾ ਦਰਸ਼ਨ
ਹਾਂ ਨ ਮੈਨੂੰ ਫੇਰ ਦੱਸ ਦੇਣਾ ਨਾ ਬ ਜ਼ਿਆਦਾ ਦੂਰ ਤਾਂ ਨੀ ਮਤਲਬ ਇੱਕ ਦਿਨ ਚ ਅਸੀਂ ਅਪ, ਡਾੳਨ ਕਰ ਸਕਦੇ ਹਾਂ
ਹਾਂ ਹਾਂ ਇੱਕ ਦਿਨ ਅਪਡਾਊਨ ਹੋ ਜਾੇਗਾ ਤਾਂ ਨਹੀਂ ਰ ਹੀ ਹੈ ਸਾਡੇ ਇੱਥੋਂ ਮਤਲਬ ਅਹ ਢਾਈ ਘੰਟਿਆਂ ਦਾ ਰਸਤਾ ਵ
ਅੱਛਾ ਢਾਈ ਘੰਟੇ ਲੱਗ ਜਾਂਦੇ ਠੀਕ ਹੈ
ਹਾਂਜੀ ਹੋਵਾਂਗੇ ਅਸੀਂ ਇੱਕ ਦਿਨ ਚ ਅਪ ਡਾਊਨ ਕਰ ਆਵਾਂਗੇ ਹਾਂਜੀ ਹੋਰ ਦੱਸੋ ਸਬ ਠੀਕ ਹੈ ਘਰ
ਹਾਂ ਸਭ ਠੀਕ ਠਾਕ ਹੈ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਨਹੀਂ ਨਹੀਂ ਕਿੱਥੇ ਸੁਣਦੇ ਨੇ ਹਾਂ ਸੌਦੇ ਕਿੱਥੇ ਨੇ ਸਾਨੂੰ ਸੁਵਾ ਕੇ ਸੁਦੇ ਨੇ ਸਹੀ ਗੱਲ ਹੁਣੇ ਸਾਰਾ ਦਿਨ
ਹਾਂ ਬਿਲਕੁਲ ਬਿਲਕੁਲ ਇਹ ਵੀ ਨੀ ਬਈ ਇਹ ਵੀ ਨੀ ਬਇ ਹਾਂ ਘੰਟਕ ਸੋਜਨ ਨਾ ਨਾ ਬਿਲਕੁਲ ਨੀ ਜਵਾਬ ਮਤਲਬ ਵੀ ਨੀ ਹੁੰਦਾ
ਹਾਂ ਬਿਲਕੁਲ ਵੀ ਨਹੀਂ ਨਾ ਨਾ ਦਕ ਦੇਖੋ ਦੁਪਹਿਰ ਨੂੰ ਵੀ ਦੇਖੋ ਬੱਚਿਆਂ ਲਈ ਸੋਣਾ ਜ਼ਰੂਰੀ ਹੈ। ਥੋੜ੍ਹੀ ਦੇਰ ਰੈਸਟ ਹੋ ਜਾਂਦੀ ਸਵੇਰ ਦੇਖੋ ਉੱਠ ਵੀ ਜਾਂਦੇ ਨੇ ਸਵੇਰੇ ਸਕੂਲ ਜਦੋਂ ਭੇਜਣਾ ਹੁੰਦਾ ਉਦੋਂ ਉਹਨਾਂ ਦੀ ਨੀਂਦ ਨਹੀਂ ਖੁੱਲਦੀ ਫੇਰ ਉਠਾਉਣਾ ਪੈਂਦਾ ਔਰ ਹੁਣ ਛੁੱਟੀਆਂ ਤੇ ਹੁਣ ਸਵੇਰੇਹੀ ਹੀ ਹੋਣਗੇ ਸਗੋਂ ਮੈਂ ਕਹਾਂਗੀ ਥੋੜ੍ਹੀ ਦੇਰ ਸੋਜੋ ਮੈਨੂੰ ਵੀ ਆਰਾਮ ਕਰਨ ਦੋ ਬਟ ਨਹੀਂ ਮੰਮਮੀ ਹਾਂ ਟਾਈਮ ਹੋ ਗਿਆ ਉੱਠੋ ਤੁਸੀਂ ਵੀ ਤੇ ਮੈਂ ਵੀ ਤੁਹਾਨੂੰ ਦੱਸਿਆ ਉਠ ਉਠ ਮੈਂ ਤਾਂ ਕਿਹਾ ਸੀ ਚਲ ਰੂਟੀਨ ਬਣਾ ਸਗੋਂ ਵਧੀਆ ਮੈਂ ਕਹਿੰਦੀ ਸਕੂਲ ਜਾਂਦੇ ਰੂਟੀਨ ਬਣੀ ਰਹਿੰਦੀ। ਜੀ ਸਾਡੀ
ਉਸ ਟਾਈਮ ਨੀ ਉੱਠਦੇ ਜੇ ਨਾ ਫੇਰ ਉਸ ਟਾਈਮ ਨੀ ਉੱਠਦੇ ਫਿਰ
ਉੱਠ ਤੇ ਨ ਨਾ ਹੁਣ ਉੱਠ ਜਾਣਗੇ ਤੇ ਹੁਣ ਅਸੀਂ ਕਹਿੰਦੇ ਹਾਂ ਚਲੋ ਛੁੱਟੀਆਂ ਆਈਆਂ ਥੋੜ੍ਹੀ ਸਾਨੂੰ ਰਿਲੀਫ਼ ਮਿਲਿਆ ਹੁਣ ਓਦਾਂ ਸਾਨੂੰ ਫਿਰ ਟੈਮ ਨਾਲ ਉੱਠਣਾ ਪੈਂਦਾ ਇਹਨਾਂ ਦੇ ਕਾਰਨ ਪਰ ਵੈਸੇ ਭੈਣ ਜੀ ਇੱਕ ਗੱਲ ਪਰ ਇੱਕ ਗੱਲ ਮੈਂ ਦੇਖੀ ਇਹ ਟੈਮ ਨਾਲ ਉੱਠਣ ਨਾਲ ਕਿੰਨੇ ਕੰਮ ਸਾਡੇ
ਬਹੁਤ ਜ਼ਿਆਦਾ ਹਾਂਜੀ ਮੈਂ ਵੀ ਮੇਰੇ ਮੇਰੇ ਬੱਚੇ ਵੀ ਦੋ ਤਿੰਨ ਦਿਨ ਨਾਨੀ ਘਰ ਆ ਕੇ ਨਾ ਸ਼ੁਰੂ ਸ਼ੁਰੂ ਤੇ ਮੈਂ ਨੀ ਗਈ ਸੀ ਤੇ ਮੈਂ ਐਨ ਜਲਦੀ ਉੱਠ ਜਾਂਦੀ ਸੀ ਉੱਠ ਹੀ ਜਾਣਾ ਫੇਰ ਮੈਂ ਉੱਠਣਾ ਖਲੇਰਾ ਵੀ ਨ ਨਹੀਂ ਹੋਣਾ ਬੱਚਿਆਂ ਨੇ ਨ ਨਹੀਂ ਹੋਣਾ ਮੇਰਾ ਕੀ ਪੈਣਾ ਇਸ ਤੋਂ ਫਿਰ ਦੇਖਾਂ ਮੈ ਨਾਲ ਦੀ ਨਾਲ ਸਵੇਰੇ ਕਰਕੇ ਆਰਾਮ ਨਾਲ ਲ ਐਣ ਅੱਠ ਵਜੇ ਮੈਂ ਵਿਹਲੀ ਹੋ ਜਾਂਦੀ ਸੀ ਰੋਟੀ ਨਾਸ਼ਤਾ ਨੂਸਤਾ
ਤੇ ਹੋਰ ਮੈਂ ਤਾਂ ਕਹਿੰਦੀ ਹਾਂ ਸਗੋਂ ਸਕੂਲ ਜਾਂਦੇ ਨੇ ਜਿਆਦਾ ਵਧੀਆ ਵਧੀਆ ਫ੍ਰਰੀ ਹੋ ਜਾਂਦੇ ਹਾਂ।
ਹਾਂ ਫੇਰ ਮੈਂ ਸੋ ਜਾਂਦੀ ਸੀ। ਘੰਟਾ ਇੱਕ ਮੈਂ ਬੱਚਾ ਹੁੰਦੀ ਸੀ ਪਾਵੇ ਸਾਡੀ ਨੀਂਦਰ ਤਾਂ ਪੂਰੀ ਹੋਈ ਹੈ।
ਨਹੀਂ ਨਹੀਂ ਸਹੀ ਗੱਲ ਹੈ ਮੈਂ ਵੀ ਹੁਣ ਰੂਟੀਨ ਬਣਾਉਣੀ ਹਾਂ ਥੋੜੇ ਦਿਨ ਬਸ ਹੁਣ ਥੋੜ੍ਹਾ ਨਾ ਛੁੱਟੀਆਂ ਕਰਕੇ ਹੋਰ ਜ਼ਿਆਦਾ ਨੀ ਮੈਂ ਤੇ ਵੈਸੇ ਉੱਠ ਜਾਣੀ ਹਾਂ ਟਾਈਮ ਸਿਰ ਤੇ ਵੋਕ ਵਗੈਰਾ ਤੇ ਵੀ ਜਾਂਦੇ ਸੀ ਹੁਣ ਛੁੱਟੀਆਂ ਨੇ ਤੇ ਹੁਣ ਸਾਰਾ ਕੁੱਛ ਉੱਥੇ ਹੀ ਨਾ ਵੋਕ ਤੇ ਜਾ ਪਾਉਣੇ ਹਾਂ ਨਾ ਈਵਨਿੰਗ ਵੋਕ
ਨਹੀਂ ਕੁਛ ਨਾ ਪਤਾ ਕਿ ਘਰ ਨਾ ਗੈਸਟ ਘਰ ਨਾ ਗੈਸਟ ਆਇਆ ਗਿਆ ਰਹਿੰਦਾ ਫਿਰ ਸਾਰਾ ਸਾਰਾ ਦਿਨ ਉਹ ਖੇਤਚਲ ਕਰਕੇ ਬੰਦਾ ਥੱਕ ਜਾਂਦਾ ਫਿਰ ਸਵੇਰੇ ਕਿੱਥੇ ਉੱਠਣਾ ਦੱਸੋ ਤੁਸੀਂ ਆਪ ਸਮਝਦਾਰ ਹੋ?
ਯਾਰ ਦੇਖੋ ਮੇਰਾ ਰੂਟੀਨ ਹੀ ਖ਼ਰਾਬ ਯੋਗਾ ਤੇ ਵੀ ਮੈਂ ਪਹਿਲੇ ਘਰ ਕਰ ਲੈਂਦੀ ਸੀ ਚਲੋ। ਤੇ ਹੁਣ ਉਹ ਵੀ ਘਰ ਹੋਈ ਨੀ। ਪਾਉਂਦਾ ਇਹ ਬੱਚੇ।
ਨਹੀਂ ਉਹ ਪਾਉਂਦਾ ਬਿਲਕੁਲ ਫੇਰ ਫੇਰ ਦੇਖੋ ਕੋਈ ਆਇਆ ਗਿਆ ਰਹਿੰਦਾ ਫੇਰ ਉਝ ਨਹੀਂ ਹੁੰਦੀ ਕਿਸੇ ਦੇ ਸਾਹਮਣੇ ਹਨਾ।
ਨਹੀਂ ਨਹੀਂ ਸਹੀ ਗੱਲ ਹੈ।
ਮੈਂ ਵੀ ਜਿੰਮ ਸਟਾਰਟ ਕੀਤੀ ਦੀ ਸੀ ਤੇ ਹੁਣ ਤਾਂ ਬਿਲਕੁਲ ਨਹੀਂ ਹੋ ਰਹੀ ਕਦੀ ਕੋਈ ਬੱਚਿਆਂ ਵਾਲੇ ਬੱਚੇ। ਬੱਚੇ ਘਰ ਹੁੰਦੇ ਨੇ ਤੁਸੀ ਆਦੇ ਨਾ? ਪੈਂਦਾ ਦੇਖੋ, ਕੋਈ? ਘਰ ਵੱਡਾ ਕੋਈ ਹੈ ਨੀ ਜਿਹਦੇ ਕੋਲ ਮੈਂ ਛੱਡ ਜਾਵਾਂ। ਨੂੰ ਹਨਾ।
ਇਹ ਤਾਂ ਗੱਲ ਸਹੀ ਤੁਹਾਡੀ। ਘਰ ਵੈਸੇ ਵੱਡੇ ਹੋਣੇ ਵੀ ਬਹੁਤ ਜ਼ਰੂਰੀ ਆ ਚਲੋ ਸਾਡੇ ਤਾਂ ਹੈਗੇ ਆ ਵੈਸੇ ਮੰਮੀ ਦੇਖ ਲੈਂਦੇ ਨੇ ਬਟ ਫੇਰ ਵੀ ਬੱਚੇ ਕਿੱਥੇ। ਇੱਥੇ ਕਾਬੂ ਆਦੇ ਨੇ ਮਾਵਾਂ ਦੇ? ਕਾਬੂ ਆਦੇ ਨੇ ਬੱਚੇ ਵੱਡੇ ਕਹਿੰਦੇ ਰਹਿਣਗੇ ਕੁਛ ਨਾ ਕੁਛ।
ਹਾਂ ਫੇਰ ਉਹ ਆ ਨਾਲੇ ਨਹੀਂ ਵੱਡੇ-ਵੱਡੇ ਬਹੁਤ ਜ਼ਰੂਰੀ ਨੇ ਕਾਲਜ ਦੇ ਵਿੱਚ ਤਾਂ ਬੱਚੇ ਦੇਖ ਦੇਖ ਕੇ ਸਿੱਖਦੇ ਨੇ।
ਹਾਂ ਸਹੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ?
ਮਾਵਾਂ ਨੇ ਤਾਂ ਮਾਵਾਂ ਨੇ ਤਾਂ ਦੇਖੋ ਸਾਰਾ ਦਿਨ ਕੰਮ ਕੰਮਾਂ ਚ ਲੱਗੇ ਰਹਿਣਾ ਹਨ ਬੱਚਿਆਂ ਨੇ ਤਾਂ ਦੇਖੋ ਵੱਡਿਆ-ਵੱਡਿਆ ਤੋਂ ਹੀ ਸਿੱਖਣਾ ਨਾ ਜਿਹੜੇ। ਉਹਨਾਂ ਤੋਂ ਵੱਡੀ। ਏ ਨਾਲੇ ਵੱਡੀਆਂ ਦੀ ਗੱਲ। ਵੱਡਿਆ ਦੀ। ਗਾਲ ਵੱਡਿਆਂ ਦਾ ਮਤਲਬ ਗੁੱਸਾ। ਔ ਰੋਲ। ਵਗੈਰਾ ਉਹ ਅਲੱਗ ਹੀ ਹੁੰਦਾ ਹੈ।
ਸਹੀ ਕਿਹਾ ਤੁਸੀਂ। ਚਲੋ ਕੋਈ ਨੀ ਮੈਂ ਫਿਰ ਬਣਾਣਾ ਪ੍ਰੋਗਰਾਮ ਮੈ ਤੁਹਾਨੂੰ ਦੱਸਾਂਗੀ ਵੀ ਮੈਂ ਕਦੋਂ ਆ ਰਹੀ ਹਾਂ। ਫਿਰ ਮੈਨੂੰ ਤੁਸੀਂ ਪੋਟਾ ਸਾਹਿਬ ਜ਼ਰੂਰ ਲਿਜਾਣਾ ਹੈ ਹਾਂ ਚਲੋ ਠੀਕ ਹੈ ਓਕੇ ਜੀ।
ਹਾਂਜੀ,
ਹਾਂ ਚਲੋ ਚੰਗਾ। ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ ਜੀ।